ਹੈਲੋ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹਾਂਜੀ ਹਾਂਜੀ ਕਿੱਦਾਂ। ਹੈਲੋ।
ਛੱਕੋ।
ਹੈਲੋ ਹਾਂਜੀ ਹਾਂਜੀ ਹਾਂਜੀ ਸਭ ਠੀਕ।
ਚਲੋ ਮਿਲ਼ ਜਾਏਗਾ ਜੀ ਹੋਰ ਜੀ ਖਾਣਾ ਪਾਣੀ ਦਿਲ। ਹਾਂਜੀ ਮੈਨੂੰ ਵੋਇਸ ਤਾਂ ਆ ਰਹੀ ਹੈ। ਮੈਨੂੰ ਤੁਹਾਡੀ ਵੋਇਸ ਆ ਰਹੀ ਹੈ ਤੁਸੀਂ ਦੱਸੋ ਤੁਹਾਨੂੰ ਆ ਰਹੀ ਹੈ। ਹੈਲੋ।
ਹਾਂਜੀ ਹਾਂਜੀ।
ਡਿਨਰ ਕਰ ਲਿਆ ਤੁਸੀਂ।
ਹੂੰ। ਹਾਂਜੀ ਡਿਨਰ ਹੋ ਗਿਆ ਬਸ ਬਾਹਰ ਇੱਥੇ ਵੋਕ ਕਰਨ ਆਈ ਸੀ।
ਓਕੇ ਓਕੇ ਵਧੀਆ ਗੱਲ ਜੀ ਜਿਹੜੇ ਕਰਦੇ ਵੋਕ। ਵੀ ਕਰਨਾ ਜ਼ਰੂਰੀ ਹੈ ਤਾਂਹੀ ਡਾਇਜੈਸਟ ਹੁੰਦਾ ਖਾਣਾ।
ਹਾਂਜੀ-ਹਾਂਜੀ ਨਹੀਂ ਉਹ ਮੇਰੇ ਪੈਟ ਹੈ ਨਾ ਪੈਟ ਨੂੰ ਨਾਲ ਲੈ ਕੇ ਆਣਾ ਪੈਂਦਾ।
ਓਕੇ-ਓਕੇ-ਓਕੇ।
ਹਾਂਜੀ।
ਹਾਂਜੀ
ਹਾਂ-ਹਾਂਜੀ। ਹਾਂ ਨਹੀਂ ਅਸੀਂ ਅਸੀਂ ਘੁੰਮੀਏ ਨਾ ਘੁੰਮੀਏ ਇਹਨੂੰ ਘੁੰਮਣਾ ਹੁਂੰਦਾ।
ਨਹੀਂ ਜ਼ਰੂਰੀ ਵੀ ਏ ਹੈ ਨੀ
ਕਹਿੰਦਾ ਕਿ ਹੁਣ ਸਾਰੇ ਫ੍ਰਰੀ ਹੋ ਗਏ ਨੇ ਤੇ ਹੁਣ ਮੈਨੂੰ ਲੈ ਕੇ ਜਾਣਗੇ।
ਬਹੁਤ ਸੈਂਸੀਬਲ ਹੁੰਦ ਸੀ ਜਿਹੜੇ ਐਨੀਮਲਸ ਹੁੰਦੇ ਨੇ ਨਾ ਕਹਿੰਦੇ ਇਨਸਾਨਾਂ ਨੂੰ ਬਸ ਸੈਂਸੀਬਲ ਹੁੰਦੇ ਜੀ ਤੇ ਇਨਸਾਨਾਂ ਤੋਂ ਵੱਧ ਸਾਥ ਦਿੰਦੇ ਨੇ
ਇਹ ਫੀਮੇਲ ਬ੍ਰੀਡ ਹੈ ਸਾਡੇ ਕੋਲ ਤੇ ਇਹ ਨਾ ਕੀ ਕਰਦੀ ਏ ਆਪਣੀ ਪਲੀਸ਼ ਆਪੇ ਫੜ ਕੇ ਲਿਆਂਦੀ ਹੈ ਕਿ ਹਾਂ ਮੇਰਾ ਟੈਮ ਹੋ ਗਿਆ ਹੁਣ ਮੈਨੂੰ ਲੈ ਕੇ ਚਲੋ।
ਇਹ ਤੇ ਬੜੀ ਸਮਝ
ਹੂੰ ਹਾਂ ਨੀ ਆ ਤਾਂ ਮਤਲਬ ਹੋ ਗਏ ਨੇ ਢਾਈ-ਤਿੰਨ ਸਾਲ ਸਾਡੇ ਕੋਲ ਹੋ ਗਏ ਨੇ ਤਾਂ ਇਹਨੂੰ ਪਤਾ ਰੂਟੀਨ ਕੀ ਹੈਗਾ।
ਅੱਛਾ ਹੈਲੋ
ਹੈਲੋ
ਕੀ ਕਹਿ ਰਹੇ ਔ?
ਹੈਲੋ
ਹੈਲੋ
ਹੈਲੋ-
ਹਾਂਜੀ ਵੋਇਸ ਆਾਰੀ ਹੈ ਮੈਨੂੰ ਤੁਸੀਂ ਦੱਸੋ ਤੁਹਾਨੂੰ ਆ ਰਹੀ ਹੈ ਵੋਇਸ ਤੁਹਾਨੂੰ ਵੋਇਜਸ ਆਹੀ ਹੈ?
ਹਾਂਜੀ-ਹਾਂਜੀ ਅਬ ਆਈ ਆਵਾਜ਼ ਹਾਂਜੀ-ਹਾਂਜੀ ਹੁਣ ਆਈਏ ਹਾਂਜੀ ਹੋਰ ਤੁਸੀਂ ਦੱਸੋ? ਹਾਂਜੀ ਥੋੜ੍ਹਾ ਬਹੁ ਬਰਸਾਤ ਕਰਕੇ ਵੀ ਹੋ ਰਿਹਾ ਨਾ ਆਈ ਥਿੰਕ ਥੋੜ੍ਹਾ ਇਸ਼ੂ ਰਹਿੰਦਾ ਵਾਈ ਫਾਈ ਚ
ਹਾਂਜੀ-ਹਾਂਜੀ ਉਹਦੇ ਕਰਕੇ ਮੇਨ ਪ੍ਰੋਬਲਮ ਹੈਗੀ ਹੈ ਜਿਹੜਾ ਕਰਕੇ ਸਰਵਰ ਥੋੜਾ-
ਹਾਂਜੀ-ਹਾਂਜੀ।
ਜੀ।
ਹਮ ਤੁਸੀਂ ਦੱਸੋ ਹੋ ਗਿਆ ਡਿਨਰ ਤੁਹਾਡਾ?
ਹਾਂਜੀ ਡਿਨਰ ਕਰ ਲਿਆ ਜੀ ਬਿਲਕੁਲ ਡਿਨਰ ਕਰਕੇ ਫ੍ਰੀ ਹੋ ਗਏ ਸੀ ਬਟ ਹੁਣ ਮੇਰੇ ਬਰਦਰ ਦਾ ਛੋਟਾ ਜਿਹਾ ਬੇਟਾ ਵਾ ਉਹ ਥੋੜ੍ਹਾ ਟਾਈਮ ਸਪੈਂਡ ਕਰਨਾ ਕਿਉਂਕਿ ਹੁਣ ਉਹ ਡਿਨਰ ਕਰ ਰਹੇ ਨੇ ਤੇ ਫਿਰ
ਅੱਛਾ-ਅੱਛਾ-ਅੱਛਾ।
ਉਹ ਨਿੱਕਾ ਜਿਹਾ ਕਾਕਾ ਮੇਰੇ ਕੋਲ ਐ ਬਨ ਇਹ ਹ ਰੋਈ ਰੋਈ ਕਰੀ ਜਾਂਦਾ ਵਾ।
ਹਾਂ ਅਵਾਜ਼ ਅਵਾਜ਼ ਤਾਂ ਆਈ ਮੈਨੂੰ। ਹਾਂ।
ਹਾਂਜੀ।
ਹੂੰ।
ਨੂੰ ਹੈਂਡਲ ਕਰਨਾ ਬਹੁਤ ਔਖਾ।
ਹਾਂ-ਹਾਂ-ਹਾਂ ਨਹੀਂ ਇੱਥੇ ਵੀ ਸਾਡੀ ਜੋਇੰਟਸ ਫੈਮਲੀ ਤਾਂ ਬੱਚੇ ਹੈਗੇ ਨੇ ਘਰ ਚ
ਓਕੇ ਚਲੋ ਵਧੀਆ ਮੈਡਮ ਨਾਲੇ ਵਧੀਆ ਲੋਨ ਲੱਗੀ ਰਹਿੰਦੀ ਘਰ ਦੇ ਵਿੱਚ
ਹਾਂਜੀ
ਤੇ ਤੁਹਾਡੇ ਘਰ ਦੇ ਕੋਲੋਂ ਪਾਰਕ ਵਗੈਰਾ ਹੈਗੀ ਜਿੱਥੇ ਤੁਸੀਂ ਜਾਂਦੇ ਘੁੰਮਣ
ਹਾਂ ਪਾਰਕ ਹੈ ਇੱਥੇ ਪਰ ਹਲੇ ਨਾ ਜਿ ਬਾਰਿਸ਼ਾਂ ਦਾ ਹੈਗਾ ਨਾ ਤਾਂ ਘੱਟ ਟੀ ਜਾਂਣੇ ਹਾਂ ਤੇ ਮੱਛਰ-ਮੁੱਛਰ ਬੜੇ ਹੁੰਦੇ ਨੇ ਤਾਂ ਫੇਿਰ ਗਲੀ ਚ ਇੱਥੇ ਸੁਸਾਇਟੀ ਚ ਘੁੰਮ ਸੁਸਾਇਟੀ ਚ ਘੁੰਮ ਲਈ ਦਾ ਹੁੰਦਾ
ਨਹੀਂ ਨਹੀਂ ਬੈਸਟ ਠੀਕ ਆ। ਸ ਦੇ ਵਿੱਚ ਲੋੜ ਤੇ ਮ ਕਿਉਕਿ ਪਾਣੀ ਪਾਉਦੇ
ਪਾਰਕ ਚ ਜਾਣਾ ਅਲਾਓ ਨੀ ਹੈਗਾ।
ਕੇ
ਬਈ ਇੱਥੇ ਇੱਥੇ ਨਾ ਡੋਗਜ਼ਸ ਨੂੰ ਪਾਰਕ ਚ ਜਾਣਾ ਅਲਾਓ ਨੀ ਹੈਗਾ, ਹਾਂ ਫਿਰ ਉਹ ਪਾਰ ਗੰਦਾ ਕਰਦੇ ਨੇ, ਤੇ ਫਿਰ ਓਬਜੈਕਸ਼ਨ ਕਰਦੇ ਨੇ ਲੋਕੀ ਨਾ।
ਹਾਂ, ਇਹ ਤਾਂ ਹੈ ਜੀ ਲੋਕਾਂ ਨੂੰ ਹੁੰਦਾ ਵਾ ਇਈ ਪ੍ਰੋਬਲਮ, ਇਸ ਕਰਕੇ ਜਦੋਂ ਕਿ ਇਨਸਾਨ ਨਾਲੋ ਇਹ ਡਾ ਬਾਗਾ ਏ, ਐਨੀਮਲਸ ਨਾਲੋਂ ਇਨਸਾਨ ਵੱਧ ਗੰਦਾ ਕਰ ਦਿੰਦਾ ਬਾਈ।
ਹਾਂ, ਸਹੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਬਿਲਕੁਲ ਸਹੀ ਕਹਿ ਰਹੇ ਹੋ, ਇਹਨਾਂ ਨੇ ਵਿਚਾਰੇ ਨੇ ਕੀ ਕਰਨਾ, ਇਹਨਾਂ ਦੀ ਤੇਰਾਂ ਚੌਦਾਂ ਸਾਲ ਇਹਨਾਂ ਦੀ ਲਾਈਫ ਹੁੰਦੀ ਐ। ਤੇ ਕਹਿ ਇਹਨਾਂ ਨੇ ਕੀ ਵਿਗਾੜ ਲੈਂਦੇ ਸਾਨਾ ਹਾਂ, ਤਾਂ ਉਹੀਓ ਇਹਨਾਂ ਦਾ ਜਿਹੜਾ ਡਾਕਟਰ ਐ, ਉਹ ਵੀ ਕਹਿੰਦੇ ਕਿ ਭਰਪੂਰ ਪਿਆਰ ਮੰਗਦੇ ਨੇ ਕਿ ਇਹਨਾਂ ਨੇ ਸਿਰਫ਼ ਚੌਦਾਂ ਸਾਲ ਸਾਡੇ ਕੋਲ ਰਹਿਣਾ ਐ।
ਬਿਲਕੁਲ ਜੀ ਬਿਲਕੁਲ, ਮੈਂ ਕਹਿੰਦਾ ਇੱਕ ਛੋਟੇ ਬੱਚੇ ਵਾਂਗੂ ਕੇਅਰ ਕਰਨੀ ਪੈਂਦੀ ਐਗੀ ਇਹਨਾਂ ਦੀ, ਪ੍ਰੋਪਰ।
ਉਹ ਤਾਂ ਐ ਆਪੇ ਹੀ ਲਾੜ ਲੈ ਲੈਂਦੇ ਨੇ, ਇਹਨਾਂ ਨੂੰ ਪਤਾ ਹੈ ਨਾ ਕਿ ਹਾਂ ਇਹ ਟਾਈਮ ਹੈਗਾ ਤਾਂ, ਜਾਨ ਖਾ ਜਾਣਗੇ ਕਿ ਉਹ ਸਾਡੀ ਵੀ ਗੱਲ ਪੂਰੀ ਕਰੋ ਪਹਿਲੇ ਤਾਂ।
ਜੀ ਮੈਮ, ਬਿਲਕੁਲ ਬਿਲਕੁਲ ਸਹੀ ਗੱਲ ਕਹਿ ਰਹੇ ਹੋ।
ਹੂੰ ਜੇ ਕਾਰਜ ਕੋਈ ਆ ਜਾਏ ਨਾ ਮਹਿਮਾਨ ਤਾਂ ਇੰਝ ਖੋਲ ਮਤਲਬ ਇੱਥੇ ਉਥੇ ਭੱਜਦੇ ਨੇ ਕਿ ਬਸ ਕੋਈ ਆ ਗਿਆ ਘਰ ਚ, ਮਤਲਬ ਖੁਸ਼ ਹੋ ਕੇ ਦਿਖਾਉਂਦੇ, ਹਾਂ ਖੁਸ਼ ਹੋ ਕੇ ਦਿਖਾਉਂਦੇ ਨੇ ਕਿ ਕੋਈ ਆਇਆ ਘਰ ਵਿੱਚ।
ਜੀ ਜੀ ਬਿਲਕੁਲ।
ਤਾਂ ਇਹ ਵੀ ਮਤਲਬ ਚੰਗੀ ਲੱਗਦੀ ਐ, ਇਹਨਾਂ ਦੀ ਗੱਲ ਇੱਕ ਅਟੈਚਮੈਂਟ ਹੋ ਜਾਂਦਾ ਨਾ। ਹੈਲੋ।
ਘਰ ਵੀ ਸੇਫ ਰਹਾ
ਹਾਂਜੀ ਹਾਂਜੀ, ਇਹ ਤਾਂ ਹੈਗਾ। ਹਾਂ, ਘਰ ਵੀ ਸੇਫ ਰਹਿੰਦਾ, ਜਿੰਨੇ ਵੀ ਸਾਡੇ ਡਿਲੀਵਰੀ ਵਾਲੇ ਆਉਂਦੇ ਨੇ, ਉਹਨਾਂ ਦੇ ਇੱਕ ਵਾਰੀ ਭੋਗ ਕੇ ਜ਼ਰੂਰ ਵਿਖਾਏਗੀ, ਕਿ ਹਾਂ ਵੀ ਮੈਂ ਖਰ ਦੀ ਮਾਲ ਕੀ ਮੇਰੇ ਤੋਂ ਡਰ ਕੇ ਵੇਖੋ।
ਬਿਲਕੁਲ ਬਿਲਕੁਲ ਹਾਂ, ਅਨਨੋਨ ਪਰਸਨ ਨੂੰ ਇਨਾ ਡਰ ਵੀ ਰਹਿੰਦਾ ਕਿ ਉਹ
ਹਾਂ, ਭਾਵੇਂ ਭਾਵੇਂ ਦੁੱਧ ਆਲਾ ਡੇਲੀ ਆ ਰਿਹਾ ਇੰਨੇ ਸਾਲਾਂ ਤੋਂ ਉਹਨੂੰ ਇੱਕ ਵਾਰੀ ਤਾਂ ਭੋਂਕ ਕੇ ਵਿਖਾਏਗੀ ਕਿ ਹਾਂ ਵੀ ਮੈਂ ਮਾਲਕੀਨ ਹੈਗੀ ਤੇ ਤੂੰ ਸਾਡੇ ਘਰ ਚ ਆ ਰਿਹਾ ਆ।
ਬਿਲਕੁਲ।
ਹੂੰ
ਪਰ ਇਹ ਜਖ ਪਰਖ ਕਰ ਲੈਂਦੇ ਜੀ, ਕਿ ਹਾਂ ਇਹ ਜੱਜਮੈਂਟ ਵੀ ਬੜੀ ਵਧੀਆ ਕਰਦੇ ਨੇ। ਇਨ੍ਹਾਂ ਦੀ ਸੀਕਸਸੈਂਸ ਹੀ ਹੁੰਦੀ ਇੱਕ ਤਰ੍ਹਾਂ ਦੀ, ਕਿ ਬਈ ਜੱਜ ਕਰ ਲੈਂਦੇ, ਕਿਹੜਾ ਬੰਦਾ ਸਹੀ ਹੈ ਕਿਹੜਾ ਬੰਦਾ ਗਲਤ। ਇਹ ਇਹਨਾਂ ਬੀ ਮਤਲਬ, ਨੈਚੁਰਲੀ ਇਹਨਾਂ ਚ ਇੱਕ ਹੁੰਦੀ ਆ ਨਾ, ਸਿਕਸ ਸੈਂਸ। ਜੱਜ ਕਰਨ ਦੀ, ਕਿਸੇ ਨੂੰ ਆਈਡੈਂਟੀਫਾਈ ਕਰਨਾ।
ਹੂੰ ਹੂੰ ਹੂੰ ਨਹੀਂ, ਇਹ ਇਹ ਸ਼ਾਂਤ ਬਰੀਡ ਐ, ਕਈ- ਕਈ ਹੁੰਦੇ ਨੇ। ਬੜੇ ਮਤਲਬ ਘਰ ਵਿੱਚ ਰੱਖਣ, ਜੋਗੇ ਨੀ ਹੁੰਦੇ, ਉਹਨਾਂ ਵੀ ਘਰ ਤੋਂ ਬਾਹਰ ਹੀ ਰੱਖੋਂ। ਇਹ ਪਰ ਐੰਨਾ ਹੈਗਾ। ਕਿ ਇਹ ਘਰ ਵਿਚ ਹੀ ਹੈਗੀ ਨਾ, ਤਾਂ ਕਿਸੇ ਨੂੰ ਪਰੇਸ਼ਾਨ ਨੀ ਕਰਨਾ ਇਹਨੇ, ਅੱਜ ਤੱਕ ਇਨੇ, ਕਿਸੇ ਨੂੰ ਕੱਟਿਆ, ਨੀ ਕੁਛ ਨੀ। ਤਾਂ ਮਤਲਬ ਕੁਛ ਬ੍ਰਰੀਡ, ਐਵੇਂ ਜਿਹੀ ਹੁੰਦੀਆਂ ਨਾ ਜਿਵੇ ਵੀ ਆਪਣਾ ਹੂੰ ਸਾਰੇ ਨੀ ਉਹਨਾਂ ਨੂੰ ਸਾਰ ਸਕਦੇ। ਬੀ, ਬਾਰ ਗੇਟ ਤੇ ਹੀ ਪਏ ਰਹਿਣਗੇ ਉਹ।
ਲਵਾਇਆ ਉਹਨਾਂ ਨੂੰ
ਹਾਂ ਪ੍ਰੋਪਰ, ਇਹਦੇ ਸਾਰੇ ਟਰੀਟਮੈਂਟ, ਚੱਲਦਾ ਇੱਥੇ,
ਅਫ਼ਰੀਕਾ,
ਹਾਂ। ਤਾਂ ਮਤਲਬ, ਐਂ ਫਰੈਂਡਲੀ ਹੈਗੀ, ਸਾਰਿਆਂ ਨਾਲ ਨਾ, ਮਤਲਬ ਸਾਰਿਆਂ ਨਾਲ ਅ। ਪਿੱਛੇ ਆਰਾਮ ਨਾਲ, ਬਹਿ ਜਾਏਗੀ, ਕੁਛ ਉਹ ਨੀ ਹੂੰ, ਇੱਕ ਵਾਰੀ, ਇੱਕ ਵਾਰੀ, ਇੱਕ ਵਾਰੀ। ਟੈਸਟ ਕਰਦੀ ਹੈ, ਭੋਂ ਕੇ ਵੀ ਹਾਂ। ਸਾਹਮਣੇ ਵਾਲਾ, ਡਰਦਾ ਨੀ ਡਰਦਾ।
ਹੈਲੋ।
ਹਾਂਜੀ-ਹਾਂਜੀ।
ਹੁਣ ਸਾਡਾ ਕਾਕਾ, ਰੋਣ ਲੱਗ ਗਿਆ ਸੀ, ਬਹੁਤ ਜਿਆਦਾ, ਉਹਦੀ ਮੰਮੀ ਨੂੰ ਦੇਕੇ ਆਇਆ।
ਅੱਛਾ-ਅੱਛਾ, ਦੇ ਦੀ ਆ। ਚਲੋ ਠੀਕ ਹੈ, ਮੈਂ ਮੈਂ ਉ ਉਹੀ ਕਹਿਣ ਲੱਗੇ ਸੀ। ਪਹਿਲੇ ਉਹਨੂੰ ਸਾਂਭ, ਲੋਓ ਵੀ ਬੱਚਾ ਰੋ ਰਿਹਾ।
ਨਹੀਂ ਦੇਤਾ ਓਦੀ, ਮੰਮੀ ਨੂੰ। ਮੈਂ ਕਿਆ ਤੁਸੀਂ ਕਕਾ ਸਾਂਭੋ ਹਨਾ, ਇਹਨੂੰ ਭੁੱਖ ਲੱਗੀ ਹੋਣੀ ਦੁੱਧ- ਦੱਧ ਪੀਣਾ ਉਹਨਾਂ।
ਹਾਂ, ਹਾਂ, ਹਾਂ। ਹੂਨ, ਟੈਮ ਵੀ ਹੋ ਗਿਆ, ਨਾ ਸੋਣ ਦਾ ਟਾਈਮ ਹੈ। ਬੱਚਿਆਂ ਦਾ ਸੋਣਗੇ। ਹਾਂਜੀ।
ਟਾਈਮ ਹੋਗਿਆ।
ਹਾਂਜੀ-ਹਾਂਜੀ। ਥੱਕ ਜਾਂਦੇ ਨੇ ਬੱਚੇ। ਟਿਕਦੇ ਹੈ ਨੀ, ਸਾਰਾ ਦਿਨ ਇੱਥੇ- ਉੱਥੇ ਭੱਜ ਕੇ। ਇਹਨਾ ਨੂੰ ਨੀ, ਪਤਾ ਚੱਲਦਾ ਕਿ ਥਕ ਗਿਆ। ਨਿੰਦਰ ਆ ਰਹੀ ਹੈ। ਬਸ ਉਹ ਰੋਕ ਕਿਵੇਂ ਖਾਣਾ ਤੇ। ਮਾਵਾਂ ਸਮਝ ਜਾਂਦੀਆਂ ਨੇ।
ਹੈਗਾ ਜਾਨੂੰ ਸਾਲਾਂ ਦਾ ਹੈਗਾ ਤੇ ਇਹ ਚ ਛੋਟਾ ਪਤਾ ਕੀਤਾ, ਇਹ ਸਾਲ ਦਾ ਵੀ ਨਹੀਂ ਹੋਇਆ। ਜਿਹੜਾ ਮੇਰੇ ਕੋਲ ਸੀ ਨਾ। ਏ ਸਾ ਏ ਤੇ ਅੱਛੀ ਸੱਤ, ਮਹੀਨੇ ਡਈ ਹੈ ਜੀ।
ਅੱਛਾ, ਅੱਛਾ, ਅੱਛਾ, ਅੱਛਾ।
ਤਾਂ ਹੀ, ਉਹ ਕਰ, ਰਹੇ ਵੀ।
ਹੂੰ-ਹੂੰ-ਹੂੰ-ਹੂੰ-ਹੂੰ, ਤਾਂ ਹਾਲੇ ਤਾਂ, ਕੋਈ ਸਮਝ ਨੀ ਆਣੀ ਹੈਨਾ।
ਹਾਂਜੀ-ਹਾਂਜੀ, ਜਵਾਬ ਕਿੱਥੇ ਜ
ਹੂੰ-ਹੂੰ-ਹੂੰ, ਹੂੰ-ਹੂੰ। ਹ, ਹਾਂਜੀ।
ਮੈਨੂੰ ਤਾਂ ਵੈਸੇ ਹੀ, ਛੋਟੀ ਜਵਾਕ ਨੂੰ, ਫੜ ਦੇ ਬੜਾ ਡਰ ਡਰ ਲੱਗਦਾ, ਉਹ ਚ ਤੋਂ ਮੈਨੂੰ ਇੱਕ ਵਾਰ ਕੋਈ ਨੇਬਰ ਸੀ, ਉਹਦੀ ਕੋਈ ਬੇਬੀ।
ਹੂੰ, ਹੂੰ-ਹੂੰ।
ਹੱ
ਹੂੰ।
ਹੈਲੋ।
ਹਾਂਜੀ-ਹਾਂਜੀ, ਹਾਂਜੀ।
ਹਾਂਜੀ-ਹਾਂਜੀ।
ਨਹੀਂ ਆ ਰਹੀ ਆਵਾਜ਼
ਓਕੇ-ਓਕੇ
ਹੂੰ, ਚਲੋ ਮੇਰੀ ਵੀ, ਵੋਕ ਹੋ ਗਈ ਹੈ, ਕੰਪਲੀਟ। ਹ ਹੈਲੋ
ਹੈਲੋ
ਹਾਂਜੀ ਮੈਂ ਕਿਹਾ ਮੇਰੀ ਵਾਕ ਕੰਪਲੀਟ ਹੋ ਗਈ ਹੈ ਘਰ ਚੱਲ ਘਰ ਚਲੀਏ ਹੁਣ।
ਓਕੇ ਜੀ ਓਕੇ ਚਲੋਂ ਫਿਰ ਪਹੁੰਚੋ ਘਰੇ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ, ਠੀਕ ਹੈ ਜੀ ਸਸ ਸ਼੍ਰ ਕਾਲ।
ਹਾਂਜੀ ਸਸ ਸ੍ਰੀ ਕਾਲ।